ਹੈਲੋ ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਹੈ ਵਧੀਆ
ਵਧੀਆ ਜੀ ਵਧੀਆ ਤੁਸੀਂ ਸੁਣਾਓ
ਵਧੀਆ ਵਧੀਆ
ਕੁਛ ਨੀ ਬਸ ਹੁਣੇ ਲੰਚ ਕੀਤਾ ਸੀ ਤੇ ਆਪਣਾ ਹੁਣੇ ਫ੍ਰੀ ਹੋਈ ਸੀ ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਗੱਲ ਨਹੀਂ ਹੋਈ ਮੈਂ ਸੋਚ ਤੁਹਾਨੂੰ ਫੋਨ ਕਰਾਂ ਤੇ ਤੁਹਾਡਾ ਬਸ ਥੋਡੇ ਨਾ ਗੈਸਟ ਆਏ ਦੇ ਸੀ ਤੇ ਉਸ ਚੱਕਰ ਵਿੱਚ ਥੋੜੇ ਬਿਜੀ ਸੀ ਅਸੀਂ ਹੁਣੇ ਹੀ ਉਹਹ ਗਏ ਨੇ ਤੇ ਮੈਂ ਕਿਹਾ ਚਲੋ ਨਾ ਤੁਹਾਨੂੰ ਕਾਲ ਕਰਨਾ ਸੀਗਾ ਤੁਹਾਡਾ ਕੋਲ ਆ ਹੀ ਗਿਆ।
ਠੀਕ ਹੈ ਠੀਕ ਹੈ, ਗਰਮੀ ਕਿੱਦਾਂ ਦੀ ਇਧਰ ਹਾਂ ਕਰ ਲਿਆ ਮੈਂ ਤੇ ਇੱਕ ਵਜੇ ਕਰ ਲਿਆ ਸੀ।
ਬਸ ਗਰਮੀ ਬਹੁਤ
ਇਸ ਸਾਲ ਤੋਂ ਜ਼ਿਆਦਾ ਹੀ ਲੱਗ ਰਹੀ ਹੈ ਗਰਮੀ ਬਏ
ਹਾਂਜੀ
ਮੈਂ ਇਸ ਚਾਲ ਤਾਂ ਜ਼ਿਆਦਾ ਹੀ ਲੱਗ ਰਹੀ ਹੈ ਗਰਮੀ
ਹਾਂਜੀ ਹਾਂਜੀ ਬਹੁਤ ਜ਼ਿਆਦਾ
ਹੂੰ। ਹੋਰ ਸੁਣਾਓ ਤੁਸੀਂ ਕੁਛ
ਵਧੀਆ ਤੁਸੀਂ ਦੱਸੋ
ਵਧਿਆ ਬਸ ਅੱਛਾ ਲ ਲੋਕਾਂ ਨੂੰ ਏ ਇੱਕ ਕੁਯਸ਼ਚਨ ਹੈ ਤੁਹਾਨੂੰ ਕਿ ਲੋਕਾਂ ਨੂੰ ਜ਼ਿਆਦਾ ਕੀ ਕਰਨਾ ਚਾਹੀਦਾ ਜੋਬ ਕਰਨੀ ਚਾਹੀਦੀ। ਜਾਂ ਬਿਜਨਸ ਕਰਨਾ ਚਾਹੀਦਾ
ਅਗਰ ਕਿਸੇ ਦੇ ਅ ਘਰ ਦੇ ਮਤ ਬੈਕਗਉਂਡ ਬਿਜ਼ਨਸ ਏ ਬ ਉਹਨਾ ਦੇ ਘਰ ਦਾ ਬੰਦਾ ਦੇਖੋ ਬਿਜਨਸ ਵੱਲ ਹੀ ਜ਼ਿਆਦਾ ਜਾਏਗਾ ਬਟ ਕਈਆਂ ਨੂੰ ਹੁੰਦਾ ਕਲੀੲਰ ਹੁੰਦਾ ਕਿ ਸੋ ਚੋ ਇੱਕ ਪਰਸੈਂਟ ਬੰਦਾ ਹੋਏਗਾ ਕਿ ਬਿਜਨਸ ਵੀ ਹੋਏ, ਬਟ ਉਹਨਾਂ ਨੂੰ ਹੋਏ ਕਿ ਨਹੀਂ, ਇੱਕ ਬੱਚਾ ਸਾਡਾ ਉਹਨੂੰ ਹੁੰਦਾ ਨਹੀਂ ਮੈਂ ਜੋਬ ਕਰਨੀ ਹੈ, ਸਟੱਡੀ ਵਗੈਰਾ ਹਾਇਰ ਕਰਕੇ, ਹੈ ਨਾ। ਫਿਰ ਉਸ ਚੀਜ਼ ਦਾ ਫ਼ਰਕ ਪੈਂਦਾ। ਬਾਕੀ ਅਗਰ ਮੇਰੇ ਮੇਰੇ ਮੇਰੇ ਅਗਰ ਮੇਰੇ ਪੁਆਇੰਟ ਆੱਫ ਵਿਊ ਤੋਂ ਦੇਖਿਆ ਜਾਏ ਤੇ ਅਪਣਾ ਅ ਬਿਜ਼ਨਸ ਜ਼ਿਆਦਾ ਵਧੀਆ ਰਹਿੰਦਾ ਹੈ, ਕਿਉਂਕਿ ਬਿਜ਼ਨਸ ਵਿੱਚ ਏ ਹੈ ਕਿ ਅਗਰ ਕੱਲ ਮਤਲਬ ਬਿਜ਼ਨਸ ਚ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਦੇਖੋ ਅਗਰ ਤੁਹਾਡਾ ਕੋਈ ਬਿਜ਼ਨਸ ਤੁਹਾਡੇ ਮਤਲਬ ਅਹ ਫੈਮਿਲੀ ਚ ਕੋਈ ਹੈਨਾ, ਤੇ ਉਹਨੂੰ ਤੁਸੀਂ ਵੀ ਸੰਭਾਲ ਸਕਦੇ ਹੋ। ਜੋਬ ਦਾ ਕੀ ਹੈ ਜੋਬ ਤਾਂ ਦੇਖੋ ਟਰਾਂਸਫਰ ਹੀ ਹੁੰਦੀ ਰਹਿੰਦੀ ਏ ਕਦੀ ਕਿੱਧਰ ਤੇ ਕਦੀ ਕਿੱਧਰ ਤੇ ਬਿਜਨਸ ਦੇ ਨਾਲ ਨਾਲ ਤੁਸੀਂ ਆਪਣੀ ਫੈਮਿਲੀ ਨੂੰ ਵੀ ਟਾਈਮ ਦੇ ਸਕਦੇ ਹੋ
ਹੂੰ ਕਿਉਂਕਿ ਜ਼ਿਆਦਾਤਰ ਲੋਕ ਜੋਬ ਵੱਲ ਭੱਜਦੇ ਸੀ, ਕਿ ਜੋਬ ਬੈਸਟ ਤੇ ਬਿਜਨਸ ਤੋਂ ਡਰਦੇ ਸੀ ਲੋਕ ਕਾ ਕਿਉਂਕਿ ਜਿਨ੍ਹਾਂ ਲੋਕਾਂ ਕੋਲ ਨਾਲਜ ਸੀ ਉਹ ਤਾਂ ਡਰਦੇ ਨੀ ਤੇ ਨਾਲ ਦੂਜੀ ਗੱਲ ਏ ਉਹ ਕਹਿੰਦੇ ਸਨ ਕਿ ਬਿਜਨਸ ਜਿਸ ਸਾਡਾ ਨਹੀਂ ਚਲਿਆ ਤੇ ਅਸੀਂ ਕੀ ਕਹਾ, ਅੱਜ ਕੱਲ੍ਹ ਉਹ ਬਹਾਨਾ ਨਹੀਂ ਰਿਹਾ ਕਿਉਂਕਿ ਕੰਪਿਊਟਰ ਦਾ ਜ਼ਮਾਨਾ ਏ, ਟੈਕ ਦਾ ਜ਼ਮਾਨਾ ਏ ਆਈ ਦਾ ਜ਼ਮਾਨਾ ਹੈ, ਕੀ ਅੱਜ ਕੱਲ੍ਹ ਮੈਂ ਦੇਖਿਆ ਕਿ ਐਸੇ ਬੱਚੇ ਐਸੇ ਬੰਦੇ ਨੇ ਜਿਹਨੂੰ ਔਨਲਾਈਨ ਬਿਜ ਮੈਂ ਅਪਨਾ ਸੈਟ ਅਪ ਕੀਤਾ ੳਹ
ਹਾਂਜੀ ਹਾਂਜੀ ਪਤਾ ਕੀ ਗੱਲ ਏ, ਦੇਖੋ ਅੱਜ ਕੱਲ ਨਾ ਉਹ ਔਫਲਾਈਨ, ਔਨਲਾਈਨ ਬਿਜ਼ਨਸ ਦੇ ਵੀ ਬੜੇ ਬੈਨੇਫਿਟਸ ਨੇ ਦੇਖੋ ਅਗਰ ਅਸੀਂ ਮਤਲਬ ਅ ਮੈਂ ਤੇ ਨੋਰਮਲੀ ਮਤਲਬ ਮੇਰਾ ਪੁਆਇੰਟ ਆੱਫ ਵਿਊ ਸੀ ਗਾ ਕਿ ਅਗਰ ਅਗਰ ਇਸ ਫੈਮਿਲੀ ਬਿਜਨਸ ਚੱਲ ਰਿਹਾ ਤੇ ਉਹਨੂੰ ਬਿਜਨਸ ਲਾਈਨ ਨੂੰ ਹੀ ਚੂਜ਼ ਕਰਨਾ ਚਾਹੀਦਾ ਹੁਣ ਮੈਂ ਹੁਣ ਮੇਰਾ ਕੀ ਆ ਦੇਖੋ ਮੈਂ ਆਪਣਾ ਸਟੱਡ ਟੱਡੀ ਵਗੈਰਾ ਕੰਪਲੀਟ ਕੀਤੀ ਸੀਗੀ ਨਾ ਹੁਣ ਮੈ ਜੋਬ ਵਗੈਰਾ ਮੇਰਾ ਕੋਈ ਪਲੈਨ ਨਹੀਂ ਸੀ ਮੈਂ ਆਪਦਾ ਆਪਣਾ ਹੀ ਮੇਰਾ ਮਤਲਬ ਔਨ ਬਿਜਨਸ ਆ ਬੁਟੀਕ ਵਗੈਰਾ ਦਾ ਹੈ ਨਾ ਤੇ ਬਟ ਮੇਰਾ ਹ ਮੈਂ ਵੀ ਦੋ ਬਿਜ਼ਨਸ ਮੇਰੇ ਵੀ ਨੇ ਜਿਹੜੇ ਮੈਂ ਔਨਲਾਈਨ ਕਰਨਾ ਵਾ ਜਿਹਦੇ ਵਿੱਚ ਮੈਨੂੰ ਇਹ ਕਿ ਦੇਖੋ ਪਾਰਟ ਟਾਈਮ ਔਨਲਾਈਨ ਵਰਕ ਹੋ ਜਾਂਦਾ ਵਾ। ਆਪਣਾ ਥੋੜਾ ਬਹੁਤ ਖਰਚਾ ਵਗੈਰਾ ਨਿਕ ਜਾਂਦਾ ਹੈਨਾ। ਅੱਜ ਕੱਲ੍ਹ ਤੁਹਾਨੂੰ ਪਤਾ ਬਹੁਤ ਮਹਿੰਗਾਈ ਹੈ
ਹਮ। ਕਿਉਂਕਿ ਅੱਜ ਕੱਲ ਇੱਕ ਬੰਦੇ ਦੀ ਇਨਕਮ ਤੇ ਤੇ ਡਿਪੈਂਡ ਨਹੀਂ ਰਹਿ ਸਕਦੇ ਕਿਉਂਕਿ ਉਹਨੇ ਘਰ ਵੀ ਸਲਾਣਾ ਹੈ ਬਾਹਰ ਵੀ ਦੇਖਣਾ ਹੈ ਅੱਛਾ ਓ ਕਿੰਨੇ ਖਰਚੇ ਹੁੰਦੇ ਨੇ। ਤੇ ਇੱਕ ਬੰਦਾ ਹੋਵੇ ਜਾਬ ਵਾਲਾ ਤੇ ਉਹਦੀ
ਕੀ ਹੁੰਦਾ ਸੀ ਪਹਿਲੇ ਟਾਈਮ ਚ ਇੱਕ ਬੰਦਾ ਕਮਾਉਂਦਾ ਸੀਗਾ ਤੇ ਪੂਰੀ ਫੈਮਲੀ ਨੂੰ ਚਲਾਉਂਦਾ ਦਾ ਸੀ। ਬਟ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿੰਨੇ ਮੈਂਬਰ ਨੇ ਉਹਨੇ ਜ਼ਿਆਦਾ ਕੰਮ ਕਰਨਗੇ ਅਤੇ ਉਹਨਾਂ ਜ਼ਿਆਦਾ ਸੇਵਿੰਗਸ ਵੀ ਹੁੰਦੀਆਂ ਨੇ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਬੜੀ ਮਹਿੰਗਾਈ ਹੋ ਗਈ ਏ ਬਹੁਤ ਜ਼ਿਆਦਾ।
ਮਹਿੰਗਾਈ ਬਹੁਤ ਹੋ ਗਈ ਹੈ।
ਹਾਂਜੀ ਹੁਣ ਤੁਸੀਂ ਇਹੀ ਦੇਖ ਲਓ ਪਹਿਲ ਪਹਿਲੇ ਟਾਈਮ ਕੀ ਹੁੰਦਾ ਸੀ ਏਸੀ ਵਗੈਰਾ ਨਹੀਂ ਸੀ ਹੁੰਦੇ ਘਰਾਂ ਚ ਹੈਨਾ। ਕੂਲਰ ਵਗੈਰਾ ਤਾਂ ਪੱਖੇ ਜਾਂਦੇ ਸੀ ਲੋਕੀ ਅਪਣਾ ਟਾਈਮ ਏਨਾ ਅੱਛਾ ਕਟ ਹੀ ਸੀ ਜੋ ਸਾਡੇ ਬਜ਼ੁਰਗ ਸੀ ਹੈਨਾ ਸਾਡੇ ਨਾ ਵੱਡੇ ਸਭ ਲੇਕਿਨ ਅਜ ਕੱਲ੍ਹ ਕੀ ਜਮਾਨਾ ਅਜ ਕੱਲ ਅਗਰ ਐ ਨਿਊ ਬੋਰਨ ਬੇਬੀ ਏ ਉਨੂੰ ਵੀ ਉੁਨੂੰ ਵੀ ਗਰਮੀ ਉਹਨੂੰ ਵੀ ਸ਼ੁਰੂ ਤੋਂ ਉਹਨਾਂ ਦੇ ਪੇਰੈਂਟਸ ਨੇ ਆਦਤ ਪਾਈ ਦੀ ਐਸੀ ਦੀ। ਉਸ ਚੀਜ਼ ਦਾ ਇਫੈਕਟ ਫਿਊਚ ਜਾ ਕੇ ਪੈਂਦਾ ਅਗਰ ਕੱਲ ਨੂੰ ਦੇਖੋ ਬੱਚਾ ਵੱਡਾ ਹੋਏਗਾ ਉਹਨੂੰ ਤਾਂ ਬਚਪਨ ਤੋਂ ਹੀ ਐਸੀ ਦੀ ਆਦਤ ਪਈ ਦੀ ਹੈ ਨਾ। ਲੇਕਿਨ ਉਸ ਹਿਸਾਬ ਨਾਲ ਕਿੰਨੇ ਖਰਚੇ ਵੱਧ ਗਏ।
ਹੁਣ ਸਭ ਤੋਂ ਵੱਡੀ ਗੱਲ ਹੈ। ਸਪਰੇਟਜ਼ਮ ਦੀ ਸੈਪਰੇਟ ਹਰ ਚੀਜ਼ ਸੈਪਰੇਟ ਸੈਪਰੇਟ ਸਪਰੇ ਚਾਹੀਦੀ ਮੈਨੂੰ।
ਹਾਂਜੀ ਹਾਂਜੀ।
ਚਾਹੀਦਾ ਮੈਨੂੰ। ਅੱਛਾ ਮੇਰੀ ਇਨਕਮ ਸੈਪਰੇਟ ਅਲਗ ਹੋਣੀ ਚਾਹੀਦੀ ਹੈ। ਮੈਂ ਸ਼ੇਅਰ ਨੂੰ ਕਰਨੀ ਘੱਟ ਹੀ ਬੱਚੇ ਮੈਂ ਦੇਖੇ ਜੋ ਆਪਣੀ ਹਰ ਚੀਜ਼ ਸ਼ੇਅਰ ਕਰਦੇ ਆਪਣੀ ਫੈਮਲੀ ਨਾਲ ਤੇ ਕਈ ਲੋਕ ਬੱਚੇ ਸ਼ੇਅਰ ਕਰਦੇ ਬਟ ਕਮਾਂਡ ਆਪਣੇ ਹੱਥ ਰੱਖਦੇ ਕਿਉਂਕਿ ਇਹ ਮੇਰੀ ਹੈ। ਤੇ ਏਦਾਂ ਕਰਕੇ ਲੋਕੀ ਨਾ ਆਪਣੀ ਜਦ ਇਨਕਮ ਨਾਲ ਥੋੜ੍ਹਾ ਉਹ ਡੈਫੀਨੇਟਲੀ ਫੈਮਿਲੀ 'ਚ ਰਹਿਣਾ ਘੱਟ ਪ੍ਰੈਫਰੈਂਸ ਦਿੰਦੇ ਨੇ ਉਹ ਕਹਿੰਦੇ ਨੇ ਕਿ ਮੈਂ ਸੈਪਰੇਟ ਹਵਾਂ ਦੈਨ ਫੈਮਿਲੀ ਨਾਲ ਰਹਾਂ। ਫੈਮਿਲੀ ਨੂੰ ਸੈਪਰੇਟ ਵਾਲਾ ਕਨਸੈਪਟ ਇੰਝ ਹੀ ਹੁੰਦਾ। ਕਿ ਮੈਂ
ਬਿਲਕੁਲ ਜੀ ਹਾਂਜੀ, ਹਾਂਜੀ, ਜਿਥੇ ਮਤਲਬ ਪਹਿਲਾਂ ਹੁੰਦਾ ਸੀ ਫੈਮਲੀ ਨਾਲ ਰਹਿੰਦੇ ਸੀ ਫੈਮਿਲੀ ਵਿੱਚ ਇੱਕ ਤਾ ਹੁੰਦੀ ਸੀ ਬੰਦੇ ਲੇਕਿਨ ਅੱਜ ਕੱਲ੍ਹ ਜਦੋਂ ਇਹ ਨਿਕਲੇ ਨਾ ਜੋਬ ਵਗੈਰਾ ਦੀ ਲਾਈਨ ਨੇ ਫਿਰ ਉਹਦੇ ਲਈ। ਦੇਖੋ ਬੰਦਾ ਆਪਣਾ ਸ਼ਹਿਰ ਛੱਡ ਕੇ ਵੀ ਜਾਂਦਾ, ਦੂਸਰੀ ਗੱਲ ਪੰਦਰਾਂ ਦਿਨ ਮਹੀਨੇ ਬਾਅਦ ਆਉਂਦਾ ਵੀ ਹੈ ਮਿਲਣ, ਫਿਰ ਆਪਣੇ ਬੱਚਿਆਂ ਤੋਂ ਵੀ ਦੂਰ ਰਹਿੰਦਾ ਫੈਮਲੀ ਤੋਂ ਬਟ ਫਿਰ ਉਸ ਚੀਜ਼ ਦਾ ਇਫੈਕਟ ਕਿਤੇ ਨਾ ਕਿਤੇ ਉਸ ਬੰਦੇ ਦੀ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਕਰਦਾ ਇਸ ਚੀਜ਼ ਕਿ ਉਹ ਆਪਣੀ ਫੈਮ ਆਪਣੇ ਆਪ ਨੂੰ ਟਾਈਮ ਹੀ ਨਹੀਂ ਦੇ ਪਾਉਂਦਾ।
ਹਾਂ। ਏਦਾਂ ਦਾ ਹੁੰਦਾ ਹੈ।
ਹਾਂਜੀ, ਹੋਰ ਸੁਣਾਓ।
ਹੂੰ, ਵਧੀਆ-ਵਧੀਆ।
ਤੁਹਾਡੇ ਉੱਥੇ ਆਪਣਾ ਨਗਰ ਕੀਰਤਨ ਕਦੋਂ ਹਾਂ ਆਪਣਾ ਗੁਰੂ ਅਰਜਨ ਦੇਵ ਜੀ ਦਾ।
ਅ ਕੁਛ ਪ੍ਰੋਗਰਾਮ ਤੇ ਚੱਲ ਰਹੇ ਆ ਨਾ।
ਅੱਛਾ-ਅੱਛਾ।
ਹਾਂ ਕਿਉਂਕਿ ਮੈਂ ਨਾ ਬਾਹਰ ਹੀ ਆ ਤੇ ਫਿਰ ਮੈਂ ਸਾਡੇ ਪਤਾ ਨੀ ਨੂੰ ਕਦੋਂ ਕਰ ਰਹੇ।
ਰੀਸੀ ਸੇ ਆਪਣਾ ਗੁਰੂ ਅਰਜਨ ਦੇਵ
ਨਹੀਂ ਸਾਡੇ ਵੀ ਉੱਥੇ ਲੜੀ ਤੇ ਚੱਲਦੀ ਦੀ ਐ।
ਹਾਂਜੀ ਤੇ ਆਪਣਾ ਨਾ ਭੋਗ ਵਗੈਰਾ ਨਾ। ਅਠਾਰਾਂ ਤਰੀਕ ਨੂੰ ਗੁਰਪੁਰਬ ਮਨਾਉਣਾ ਆ ਅਤੇ ਆਪਣਾ ਪਾਠ ਦਾ ਭੋਗ ਉੱਨੀ ਨੂੰ ਹੀ ਪਾ ਰਹੇ ਕਿਉਂਕਿ ਦੇਖੋ ਅਠਾਰਾਂ ਤਰੀਕ ਨਾ ਸਾਰੀ ਜਗ੍ਹਾ 'ਤੇ ਪ੍ਰੋਗਰਾਮ ਹੋਏਗਾ ਸੰਗਤ ਦੇਖੋ ਕਿੱਥੇ ਕਿੱਥੇ ਜਾਏਗੀ ਇਸ ਕਰਕੇ ਅਸੀਂ ਸਾਡੇ ਗੁਰਦੁਆਰੇ ਵਾਲਿਆਂ ਨੇ ਸੋਚ ਸੋਚਿਆ ਮੈਂਬਰਸ ਨੇ ਮੈਨੇਜਮੈਂਟ ਨੇ ਕਿ ਜਿਹੜਾ ਆਪਣਾ ਲੜੀ ਦਾ ਭੋਗ ਆ ਉੱਨੀ ਤਰੀਕ ਪਾਉਣਾ ਆ ਜਿਸ ਕਰਕੇ ਕਿ ਆਪਣਾ ਨਾ ਆਪਣਾ ਉੱਧਰ ਸਾਰੇ ਆ ਜਾਣਗੇ ਹਨਾ ਬੰਦੇ।
ਹਾਂ ਸਾਡੇ ਵੀ ਇੱਧਰ ਇਹੋ ਹੁੰਦਾ ਹੈ ਕਿ ਵੈਸੇ ਪਾਠ ਤੇ ਲੜੀਆਂ ਨਾ ਸਾਡੇ ਗੁਰਦੁਆਰੇ। ਸਾਡੇ ਚਲਦਾ ਇੱਧਰ ਬਟ ਇੱਕ ਵੱਡਾ ਫੰਕਸ਼ਨ ਜਿੱਥੇ ਕਰਨਾ ਜਿੱਥੇ। ਸੰਗਤ ਬਹੁਤ ਹੀ ਜ਼ਿਆਦਾ ਹੈ। ਐ ਇਕੱਠੀ ਹੋਵੇ ਤੇ ਬਾਹਰੋਂ ਬੰਦੇ ਸੱਦੇ ਹੁੰਦੇ ਪੰਜਾਬ। ਤੋਂ ਜਿਹੜੇ ਕਥਾ ਕਰਦੇ ਨੇ ਕੀਰਤਨ ਕਰਦੇ ਨੇ ਹਾਂ ਰਾਜੇ ਸਿੰਘ ਹੋ ਗਏ ਤੇ। ਉਹ ਫਿਰ ਇੱਕ ਸਪੈਸਫਿਕ ਕੋਈ ਗੁਰਦੁਆਰਾ ਚੁਣਦੇ ਏਰੀਏ ਜਿੱਥੇ ਹਰ ਇੱਕ ਏਰੀਏ ਦਾ ਬੰਦਾ ਆ ਸਕੇ ਜੀ। ਤੇ ਜਿੱਥੇ ਸੰਗਤ ਸੰਭਾਲਣ। ਦਾ ਵੀ ਹੋਵੇ ਸਾਧਨ ਹੋਵੇ ਏਰੀਆ ਹੋਵੇ ਕਾਫੀ, ਤੇ ਓਦੇ ਫੇਰ ਪਤਾ ਨੀ ਮੈਂ ਆਪੇ ਬਾਰਾਂ। ਪਤਾ ਨੀ ਕਿਹੜੇ ਗੁਰਦੁਆਰੇ ਚੂਜ ਕੀਤਾ ਹੋਇਆ ਉਹਨੇ ਕਿਹੜੀ ਜਗ੍ਹਾ ਤੇ ਕੀਤਾ ਹੋਣਾ ਤੇ ਕਿਉਂਕਿ ਘਰ ਵੀ ਮੇਰੇ ਨਾ। ਪਹਿਲਾਂ ਮੈਂ ਬਿਜ਼ੀ ਹੀ ਰਿਹਾ ਮੈਨੂੰ ਅੱ ਛੁੱਟੀ ਮਿਲੀ ਸੰਡੇ ਨੂੰ। ਤੇ ਘਰ ਵੀ ਇੰਨੀ ਗੱਲ ਨਹੀਂ ਹੋਈ ਮੇਰੀ ਇਸ ਹਫ਼ਤੇ ਤੋਂ ਕਿਉਂਕਿ ਬੜਾ ਸ਼ਡਿਊਲ ਬਿਜ਼ੀ ਸੀ ਮੇਰਾ ਤੇ ਜੋਬ ਤੇ ਜਾਈਦਾ ਦਿਨੇ ਸ਼ਾਮ ਨੂੰ ਆ ਕੇ ਆਪਣਾ ਔਨਲਾਈਨ ਵਰਕ ਆ ਮੇਰਾ ਵੀ। ਤੇ ਉਹ ਕਰੀਦਾ ਤੇ। ਫਿਰ।
ਹਾਂਜੀ ਹਾਂਜੀ ਹੋਰ ਸੁਣਾਓ ਠੀਕ। ਘਰ ਪਰਿਵਾਰ ਸਭ ਵਧੀਆ ਜੀ ਹਾਂਜੀ ਹੋਰ। ਵਧੀਆ ਤੇ ਵੈਸੇ ਤੁਹਾਡਾ ਆਪਣਾ ਬਿਜਨਸ ਹੈ। ਜੋਬ ਕਰਦੇ ਤੁਸੀਂ।
ਮੈਂ ਜੋਬ ਕਰਦਾ ਮੇਰਾ ਔਨਲਾਈਨ ਬਿਜਨਸ ਹੈ ਮੈਂ ਔਨਲਾਈਨ ਕਰਦਾ ਅੱਛੀ ਅਰਨਿੰਗ ਹੋ ਜਾਂਦੀ ਹੈ ਮੈਂ ਡਿਜ਼ ਡੀਜ਼। ਡਿਜਟਲੀ ਮਾਰਕੀਟਿੰਗ ਤੁਸੀਂ। ਕਹਿ ਲੋ ਉਹ ਕਰਦਾ। ਲੋਕਾਂ ਨੂੰ ਕਰਵਾਉਂਦਾ ਵੀ ਕੀ ਜਿਉਂਣ। ਜਿੰਨੇ ਕੋਈ ਬਿਜਨਸ ਸਟਾਰਟਪ ਕਰਨਾ ਐ ਤੇ ਉਹ ਸਾਡੇ ਤੋਂ ਮੇਰੇ ਤੋਂ ਕਰ ਸਕਦਾ ਅੱਛੀ ਇਨਕਮ ਕਰ ਸਕਦੇ। ਕਿਉਂਕਿ ਅੱਜ ਕੱਲ ਔਨਲਾਈਨ ਦਾ ਜ਼ਮਾਨਾ ਹੈ ਜੇ ਆਫਲਾਈਨ ਨਹੀਂ ਜਾਣਾ ਤਾਂ ਆਪਣਾ ਇੱਕ ਦੋ ਘੰਟੇ ਬੈਠੋ ਕੰਮ ਕਰੋ ਅੱਛੀ ਇਨਕਮ ਕਰੋ ਤੇ ਚਲੋ ਦੈਸਟ ਇੱਟ।
ਹਾਂਜੀ, ਐਹ ਬਿਲਕੁਲ ਤੁਸੀ ਸਹੀ ਕਿਹਾਏ, ਮੈਂ ਖੁਦ ਆਪਣਾ, ਮੇਰੇ ਵੀ ਦੋ-ਤਿੰਨ ਬਿਜਨਸ ਨੇ। ਜਿੱਦਾਂ ਔਰੀਫਲੈਮ ਹੋ ਗਿਆ ਹੈਨਾ? ਤੇ ਆਪਣਾ ਅ ਮ ਪ੍ਰੋਡਕਟ ਵਗੈਰਾ ਆਪਾਂ ਔਨਲਾਈਨ ਹੀ ਸੇਲ ਵਗੈਰਾ ਕਰਦੇ । ਇੱਧਰੋਂ-ਉਧਰੋਂ ਮਤਲਬ ਮੰਗਾ ਕੇ, ਨਾ ਜਿੰਨੀ ਕਸਟਮਰਸ ਦੇ ਔਡਰਸ ਆਂਦੇ ਅ ਉਹਨਾਂ ਦੇ ਅਡਰੈਸ 'ਤੇ ਡਿਲੀਵਰਡ ਕਰ ਦੇਂਦੇ ਆ, ਡਾਇਰੈਕਟ
ਹਾਂ
ਠੀਕ ਹੈ, ਵਧੀਆ। ਕਿਉਂਕਿ ਅੱਜ ਕਲ ਜ ਖਾਲੀ ਜੋਬ ਦੇ ਸੈਲਰੀ ਤੇ ਡਿਪੈਂਡ ਰਹੋ, ਮੁਸ਼ਕਿਲ ਹੈ।
ਮੈਂ ਤੁਹਾਨੂੰ ਕਹਿ ਰਿਹਾ ਵਾਂ, ਇੱਕ-ਇੱਕ ਚੀਜ਼ ਤੇ ਨਹੀਂ ਹੁੰਦਾ, ਮਤਲਬ ਅੱਜ-ਕੱਲ ਹਿਸਾਬ ਨਾਲ, ਜਿਸ ਸਾਬ ਦੀ ਮਹਿੰਗਾਈ ਹੈ, ਬਣ
ਹੈਲੋ
ਫ ਵੀ ਇਸ ਹਿਸਾਬ ਨਾਲ, ਫਿਰ ਬੰ
ਹਮ
ਹਾਂਜੀ, ਹਾਂਜੀ ਹਾਂਜੀ, ਹਾਂਜੀ। ਹੋਰ ਤੁਹਾਡੇ ਪਿੱਛੋਂ? ਬੜੀ ਆਵਾਜ਼ ਆ ਰਹੀ ਚਿੜੀਆਂ, ਤੁਸੀਂ ਚਿੜੀਆਂ ਰੱਖੀਏ? ਖਿਆ ਦੀਆਂ, ਘਰੇ
ਹਾਂ, ਇਹ ਚਿੜੀਆਂ ਬਹੁਤ ਨੇ। ਇੱਥੇ ਪੇੜ-ਪੌਦੇੇ ਨੇ, ਇੱਥੇ ਚਿੜੀਆਂ ਬਹੁਤ ਨੇ
ਅੱਛਾ, ਅੱਛਾ। ਬੜਾ ਵਧੀਆ ਏਰੀਏ ਚ ਰਹਿੰਦੇ ਹੋ। ਮੈਨੂੰ ਲੱਗਦਾ, ਤੁਸੀਂ ਤੁਹਾਡੇ ਤੇ ਮੈਨੂੰ ਲੱਗਦਾ ਬਹੁਤ ਹਿਆਲੀ ਵਗੈਰਾ ਹੋਣੀ ਏ ਆਸ-ਪੜੋਸ ਚ।
ਹਾਂ, ਹਰਿਆਲੀ ਏ, ਠੰਡਾ ਲਗਦਾ ਏਥੇ
ਬਹੁਤ ਵਧੀਆ ਹੈਗਾ। ਸਾਡੇ ਐਥੇ ਤੇ ਬੜੀ ਗਰਮੀ ਹੀ ਬਹੁਤ ਪੈ ਰੀ ਏ ਨਾ
ਓਹੀਓ ਨਾ
ਹਾਂਜੀ, ਹਾਂਜੀ